ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਮੈਮ, ਹੋਰ ਕੀ ਹਾਲ ਐ?
ਵਧੀਆ -ਵਧੀਆ, ਤੁਸੀਂ ਸੁਣਾਓ?
ਮੈਂ ਵੀ ਵਧੀਆ, ਹੋਰ ਕੀ ਕਰ ਰਹੇ ਸੀ?
ਕੁਛ ਵੀ ਨੀ, ਦੁੱਧ ਪੀ ਕੇ ਹੱਟੇ ਆ।
ਅੱਛਾ, ਹੋਰ ਘਰ ਸਭ ਵਧੀਆ?
ਹਾਂਜੀ ਹਾਂ, ਸਭ ਵਧੀਆ, ਤੁਹਾਡਾ ਘਰ- ਪਰਿਵਾਰ ਸਭ ਵਧੀਆ?
ਹਾਂਜੀ- ਹਾਂਜੀ, ਸਭ ਵਧੀਆ।
ਚਲੋ ਵਧੀਆ ਹੀ ਚਾਹੀਦਾ, ਹੋਰ, ਮੋਮ-
ਹਾਂਜੀ‌। ਮੌਸਮ ਤਾਂ ਬਹੁਤ ਗਰਮੀ ਐ ਜੀ ਇੱਧਰ ਤੇ।
ਅਛਾ, ਸਾਡੇ ਵੀ ਬਹੁਤ ਗਰਮੀ ਆ ਅੱਜ ਤੇ।
ਹਾਂਜੀ, ਪਹਿਲਾਂ ਸਗੋਂ, ਹੂੰ -ਹੂੰ।
ਹੋਰ ਸੁਣਾਓ
ਪਹਿਲਾਂ ਸਹੀ ਸੀ, ਪੱਖੇ 'ਚ ਬੰਦਾ ਬਹਿ ਜਾਂਦਾ ਸੀ ਹੁਣ ਤਾਂ ਏਦਾਂ ਦਾ ਮੌਸਮ ਹੋ ਗਿਆ ਕਿ ਪੱਖੇ 'ਚ ਵੀ ਨਹੀਂ ਬਹਿ ਸਕਦਾ, ਏਸੀ ਜ਼ਰੂਰੀ ਚੀਜ਼ ਹੋ ਗਈ ਹੈ ਕਿ ਚਾਹੀਦੀ ਹੀ ਚਾਹੀਦੀ ਹੈ।
ਹਾਂਜੀ -ਹਾਂਜੀ ਏਸੀ ਬਹੁਤ ਜ਼ਰੂਰੀ ਹੋ ਗਏ, ਏਸੀਆਂ ਕਰਕੇ ਤੇ ਗਰਮੀਆਂ ਹੋਈ ਦੀਆਂ ਏਸੀ ਨਾ ਹੁੰਦੇ, ਏਸੀ ਨਾ ਹੁੰਦੇ ਤੇ ਹੁ ਗਰਮੀ ਵੀ ਨਾ ਹੁੰਦੀ ਇੰਨੀ ਨਹੀਂ ਅਸੀਂ ਪਹਿਲੋਂ, ਅਸੀਂ ਸਾਡੇ ਜ਼ਮਾਨੇ ਵਿੱਚ ਅਸੀਂ ਕੋਠਿਆਂ ਦੇ ਉੱਤੇ ਸੌਂਦੇ ਹਾਂ ਬਿਨਾਂ ਪੱਖਿਆਂ
ਟਾਈਮ ਵਧੀਆ ਸੀ।
ਹਮ ਹਮ, ਹੁਣ ਬੱਚੇ ਏਸੀਆਂ ਤੋਂ ਬਿਨਾਂ ਸੌ ਨੀ ਸਕਦੇ
ਹੁਣ ਸੋ ਨਹੀਂ ਸਕਦੇ, ਨਾਲੇ ਗਰਮੀ ਵੀ ਇੰਨੀ ਹੋ ਗਈ ਹੈ ਨਾ, ਕਿ ਦੂਜਾ ਬੰਦਾ ਵੀ ਏਸੀ ਤੋਂ ਬਿਨਾਂ ਅੱਜ ਕੱਲ੍ਹ ਬਹੁਤ ਮੁਸ਼ਕਿਲ ਹੈ ਰਹਿਣਾ ਵੀ